ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ। ਹੋਰ, ਬਸ ਠੀਕ ਹੈ, ਹੋਰ ਤੁਸੀਂ, ਤੁਸੀਂ ਕਿਸ ਤਰਾਂ ਹੋ?
ਹਾਂਜੀ ਮੈਂ ਵੀ ਵਧੀਆ ਹੈਗੀ ਹਾਂ। ਹੋਰ ਕੀ ਕਰ ਰਹੇ ਸੀ ਤੁਸੀਂ?
ਬਸ ਹੁਣ ਸਭ ਆਪਣਾ, ਡੇਲੀ ਰੂਟੀਨ ਚਾਲੂ ਹੋਇਆ ਸੀ। ਹੁਣ ਥੋੜਾ ਰਿਲੈਕਸ ਹੋਈਆਂ। ਥੋੜੀ ਫਰੀ ਹੋਈਆਂ ਹੁਣ।
ਹਾਂਜੀ ਠੀਕ ਹੈ, ਹੁਣ ਥੋੜਾ ਬੰਦਾ ਰੂਟੀਨ। ਅ ਕੰਮ ਕਰਕੇ ਬੰਦਾ ਫੇਰ ਥੋੜੀ ਦੇਰ ਵਾਸਤੇ ਰਿਲੈਕਸ ਹੁੰਦਾ ਹੀ ਹੈ। ਮੈਂ ਵੀ ਉਹਨੇ ਥੋੜਾ। ਕੰਮ ਕਰਕੇ ਆਪਣਾ ਤੇ ਮੈਂ ਬੈਠੀ ਸੀਗੀ। ਮੈਂ ਕਿਹਾ ਥੋੜਾ ਜਿਹਾ ਇੱਕ ਬੁੱਕ, ਰੀਡ ਕਰ ਲਵਾਂ ਤੇ। ਉਸ ਤੋਂ ਬਾਅਦ- ਫਿਰ ਮੈਂ ਅੱਗੇ ਦਾ ਕੁਛ ਹੋਰ ਕੰਮ ਕਰਾਂਗੀ, ਮੈਨੂੰ ਬੁੱਕਸ ਪੜ੍ਹਨ ਦਾ ਬਹੁਤ ਸ਼ੌਂਕ ਹੈਗਾ ਹੈ ਨਾ ਸ਼ੁਰੂ ਤੋਂ ਹੀ, ਤੇ ਮੈਂ- ਥੋੜ੍ਹੀ ਦੇਰ ਦਿਨ 'ਚ ਥੋੜਾ ਟਾਈਮ ਮੈਂ, ਇੱਕ ਐਜੂਕੇਸ਼ਨ ਵਾਲੇ ਪਾਸੇ ਮੈਂ ਜਾਂਦੀ ਹ ਹੈਗੀ ਆ ਕਿ ਤੋਂ ਮੈਨੂੰ ਕੁਛ ਸਿੱਖਣ ਨੂੰ ਮਿਲੇ ਮੈਂ ਆਪਣਾ ਇੱਕ ਘੰਟਾ ਜਾਂ, ਸਵੇਰੇ ਇੱਕ ਘੰਟਾ ਸ਼ਾਮ ਨੂੰ- ਅ ਮੈਂ ਜ਼ਰੂਰ ਦਿੰਦੀ ਹਾਂ ਹੈਗੀਆਂ ਕਿ ਕੁਛ ਨਾ ਕੁਛ ਮੈਂ ਉਹਦੇ ਤੋਂ ਸਿੱਖਾਂ ਭਾਵੇਂ ਇੰਗਲਿਸ਼ ਸਿੱਖਾਂ ਤੇ ਭਾਵੇਂ ਮੈਂ ਕੋਈ ਹੋਰ ਲੈਂਗੁਏਜ ਸਿੱਖਾਂ ਮੈਂ ਥੋੜਾ ਜਿਹਾ, ਸਿੱਖਦੀ ਹੈਗੀ ਆ, ਇਹ ਸਭ ਚੀਜ਼ਾਂ ਕਿਉਂਕਿ ਦੇਖੋ ਐਜੂਕੇਸ਼ਨ ਇੱਕ ਐਸੀ ਚੀਜ਼ ਹੈਗੀ ਹੈ ਜੋ ਕਦੀ ਕਿਤੇ ਵੀ ਕੰਮ ਆ ਜਾਂਦੀ ਹੈਗੀ ਹੈ।
ਹਾਂਜੀ -ਹਾਂਜੀ -ਹਾਂਜੀ
ਤੇ ਏਦਾਂ- ਕੰਮ ਆ ਜਾਂਦੀ ਹੈਗੀ ਤੇ ਅਸੀਂ ਉਸੇ ਨੂੰ ਆਪਣਾ ਰੂਟੀਨ ਬਣਾ ਲੈਂਦੇ ਹਾਂ। ਫਿਰ ਸਿੱਖਿਆ ਹੋ ਤੇ ਕਦੀ ਬੇਕਾਰ ਨਹੀਂ ਜਾਂਦਾ ਦੇਖੋ ਚਾਹੇ ਕੁਛ ਵੀ ਸਿੱਖਿਆ ਹੋਵੇ ਰ ਪੜ੍ਹਾਈ ਇੱਕ ਐਸੀ ਚੀਜ਼ ਹੈਗੀ ਹੈ ਜੋ ਕਦੀ ਖ਼ਰਾਬ ਨਹੀਂ ਜਾਂਦੀ ਹੈ ਤੇ ਇੱਕ ਗਿਆਨ ਹੁੰਦਾ ਹੈਗਾ ਜਿਹਨਾ ਵਧਾਉਂਦੇ ਜਾਓ ਵੱਧਦਾ ਹੀ ਜਾਂਦਾ ਹੈਗਾ
ਹਾਂਜੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਮੇਰਾ ਵੀ ਤੁਹਾਡੇ ਨਾਲ ਕਾਫੀ- ਕੋ ਕੋਆਰਡੀਨੇਸ਼ਨ ਹੋਏਗੀ, ਕਿਉਂਕਿ ਮੈਂ ਮਤਲਬ ਮੇਰਾ ਨੇਚਰ ਵੀ ਇਸ ਤਰ੍ਹਾਂ ਹੀ ਹੈ ਮੈਨੂੰ ਬਹੁਤ ਸ਼ੌਂਕ ਹੈ ਐਜੂਕੇਸ਼ਨ ਦਾ ਕਿਤਾਬਾਂ ਪੜ੍ਹਨੇ ਦਾ- ਸ਼ੁਰੂ ਤੋਂ, ਸ਼ੁਰੂ ਤੋਂ ਬਹੁਤ ਅੱਛਾ ਲੱਗਦਾ ਵ ਤੇ ਮੈਂ ਵੀ- ਕੋਈ ਨਾ ਕੋਈ ਟਾਈਮ ਕੱਢਣੀ ਆ ਮੇਰੇ ਕੋਲ ਕਲੈਕਸ਼ਨ ਵੀ ਹੈ। ਗ ਹੈ ਪੁਰਾਣੀ ਪੁਰਾਣੀ ਓਲਡ ਬੁੱਕਾਂ ਦੀ ਵੀ ਕਲੈਕਸ਼ਨ ਹੈ ਨਵੀਂ ਬੁੱਕਾਂ ਦੀ ਵੀ ਕਲੈਕਸ਼ਨ, ਮੈਨੂੰ ਬਹੁਤ ਸ਼ੌਕ- ਅਤੇ ਕਾਫ਼ੀ ਨੌਲੇਜ ਵੀ ਮਿਲਦੀ ਹੈ ਪੂਰੇ ਵਰਲਡ ਵਾਈਡ ਨੌਲੇਜ ਮਿਲਦੀ ਹੈ। ਅੱਗੇ ਅਸੀਂ ਆਪਣੇ ਬੱਚਿਆਂ ਨੂੰ ਵੀ ਸਿਖਾ ਸਕਦੇ ਹਾਂ ਐਜੂਕੇਸ਼ਨ ਕੀ ਵੇ ਇਦਾ ਫੈਲਾਈ ਜਾਓ ਫੈਲਾਈ ਜਾਓ ਵੱਧਦੀ ਜਾਂਦੀ ਹੈ ਇੱਕ ਦੂਸਰੇ ਤੋਂ ਪਾਸ ਹੋਏ ਪਾਸ ਆ ਹੋ ਜਾਂਦੀ ਹੈ ਐਜੂਕੇਸ਼ਨ
ਹਾਂਜੀ- ਹਾਂਜੀ- ਹੈ ਇਹ ਗੱਲ ਤਾਂ ਹੈ ਹੀ ਹੈਗੀ ਹੈ ਮੈਂ ਤੁਹਾਡੀ ਮੰਨਦੀ ਹੈਗੀ ਹਾਂ ਕਿ ਜਿੰਨਾ- ਅਹ ਖੁਦ ਕੋਲ ਵੀ ਹੋਏਗਾ ਔਰ ਦੇਖੋ ਨੌਲੇਜ ਐਸੀ ਚੀਜ਼ ਹੈਗੀ ਹੈ ਅਜ- ਐਸੀ ਚੀਜ਼ ਹੈਗੀ ਹੈ ਜੋ ਤੁਹਾਡੇ- ਹੋਰ ਹੈਗੀ ਹੈ ਤੇ ਉਹਦਾ ਫਾਇਦਾ ਹੈਗਾ ਹੈ ਉਹਦਾ ਨੁਕਸਾਨ ਕੁਛ ਨਹੀਂ ਹੈਗਾ ਹੈ ਤੇ ਜਾਂ ਤੇ ਤੁਹਾਡੇ ਕੋਲ ਨੌਲੇਜ ਹੈਗੀ ਹੈ ਤੇ ਤੁਸੀਂ ਕਿਸੇ ਨੂੰ ਆਪਣਾ ਦੇ ਸਕਦੇ ਹੈਗੇ ਹੋ ਕਿਸੇ ਨੂੰ ਕੁਛ ਸਮਝਾ ਕਰ ਸਕਦੇ ਹੈਗੇ ਹੋ- ਕਿਸੇ ਦੀ ਵੇ ਲਾਈਫ ਹੁੰਦੀ ਹੈਗੀ ਹੈ ਨਾ ਕਿ ਲਾਈਫ ਕੋਚ ਵੀ ਹੁੰਦੇ ਨੇ ਜਦੋਂ- ਕੋਲ ਗਿਆਨ ਹੁੰਦਾ ਉਹੀ ਦੇ ਸਕਦਾ ਹੈਗਾ ਵ ਜਿਹਨੂੰ ਐਕਸਪੀਰੀਅੰਸ ਹੋਵੇ। ਤੇ ਪੜ੍ਹਨ ਨਾਲ ਕੁਛ ਨਾ ਕੁਛ ਤੇ ਐਕਸਪੀਰੀਅੰਸ ਹੁੰਦਾ ਹੀ ਹੈਗਾ ਹੈ ਬੰਦੇ ਕੋਲ ਤੇ, ਉਹ ਅਸੀਂ ਦੂਸਰਿਆਂ ਨੂੰ ਦੇ ਕੇ ਤੇ ਦੂਸਰਿਆਂ ਨਾਲ ਵੀ ਭਲਾ ਕਰ ਸਕਦੇ ਹੈਗੇ ਹੈ
ਹਾਂਜੀ- ਹਾਂਜੀ। ਔਰ ਅੱਜ ਕੱਲ੍ਹ ਐਜੂਕੇਸ਼ਨ ਤੇ ਇਤਨਾ ਇਤਨਾ ਵਾਸਟ ਆ ਗਿਆ ਬ ਇਤਨਾ ਵਾਸਟ ਆ ਗਿਆ ਮਤਲਬ ਕਿਤਨੇ ਕਿਤੇ ਫੀਲਡ ਬੱਚਿਆਂ ਨੂੰ ਅਸੀਂ ਕਿੱਧਰ ਵੀ ਕਿੱਧਰ ਵੀ ਪੜ੍ਹਾ ਸਕਦੇ ਹਾਂ ਪਹਿਲੇ ਸਾਡੇ ਟਾਈਮ ਥੋੜੇ ਲਿਮਿਟਡ ਸਬਜਕਿਟ ਹੁੰਦੇ ਸਨ। ਅੱਜ ਕੱਲ ਤੇ- ਇਤਨ ਇਤਨ ਵਾਸਟ ਇਤਨੀ ਓਪਸ਼ਨ ਇਤਨ ਚੋਇਸ ਇਤਨਾ ਅੱਗੇ ਉਹਨਾਂ ਦਾ ਐਜੂਕੇਸ਼ਨ ਦੇ ਵਿੱਚ- ਅਹ ਮਤਲਬ ਫੀਲਡ ਤੇ ਕਿੱਧਰ ਉਹਨਾਂ ਨੂੰ ਕਰੀਅਰ ਬਣਾਉਣਾ ਹੈ ਫਿਊਚਰ ਬਣਾਉਣਾ ਹੈ ਉਹ ਕੰਪਲੀਟਲੀ ਪੂਰਾ ਇਹਦੇ ਵਿੱਚ ਅੱਗੇ ਭਵਿਸ਼ ਤੇ ਹੀ ਉਹਨਾਂ ਦਾ ਕੰਮ ਆਉਂਦਾ ਰਵੇ ਨਾ
ਹਾਂਜੀ ਹਾਂਜੀ ਬਿਲਕੁਲ ਸਹਿਮਤ ਆ ਮੈ ਤੁਹਾਡੇ ਗੱਲ ਨਾਲ
ਹਮ ਹੋਰ ਆਪਣਾ ਜੋ ਫ੍ਰਰੀ ਟਾਈਮ ਹੋਵੇ ਅਤੇ ਇੱਧਰ ਉੱਧਰ ਜਿਹੜਾ ਆਪਣਾ ਉਹ ਇੱਧਰ ਉਧਰ ਦੇਖ ਫੋਨਾ ਤੇ ਵੀ ਲੱਗਦਾ ਜਾਂਦੇ ਹਾਂ ਹੋਰ ਕੋਈ ਜਗ੍ਹਾ ਤੇ ਇਸ ਇਹਦੇ ਨਾਲੋਂ ਬੁੱਕਸ ਪੜ੍ਹਨੀਆਂ ਅੱਛਾ ਮਾਇੰਡ ਸੈਟ ਹੋ ਜਾਂਦਾ ਪੂਰਾ ਪੂ ਬਹੁਤ ਮ ਇੱਕਦਮ ਫਰੈਸ਼ ਹੋ ਜਾਂਦਾ ਵਾ ਆਪਣਾ ਬ੍ਰੇਨ ਪੂਰਾ ਅੱਗੇ
ਗੱਲ ਮਨਦੀ ਹਾਂ ਮੈਂ ਤੁਹਾਡੀ। ਦੇਖੋ ਅਹ ਇੱਕ ਬੁੱਕ ਪੜ੍ਹਨ ਦੇ ਨਾਲ ਦੇਖੋ ਜਿਹਨੇ ਇੱਕ ਬੁੱਕ ਲਿਖੀ। ਕਿ ਹੇਗੀ ਏ? ਕੋਈ ਵੀਏ ਹੈ ਰਾਈਟ ਵੇਰਾ ਕਿੰਨੇ ਹੁੰਦੇ ਨੇ ਉ ਆਪਨੀ ਪੂਰੀ ਜ਼ਿੰਦਗੀ ਦਾ ਸਾਰ ਏਕ ਬੁੱਕ ਓਦੇ ਵਿੱਚ ਦਿੰਦੇ ਨੇ ਕਿ ਸਾਡੀ ਲਾਈਫ ਦੇ ਵਿੱਚ ਏ ਹੋਇਆ ਯਾ ਉਹਨਾਂ ਦੇ ਤਜੁਰਬੇ ਹੁੰਦੇ ਨੇ ਤੇ ਉ ਤਜੁਰਬੇਤੇ ਕਿ ਕਿਤੇ ਨਾ ਕਿਤੇ ਕੰਮ ਆਂਦੇ ਨੇ ਬੰਦਾ ਉਸ ਚੀਜ਼ ਨੂੰ ਪੜ੍ਹਦਾ ਐ ਤੇ ਉਹ ਪੜ੍ਹੀ ਹੋਈ ਚੀਜ਼ ਦਿਮਾਗ ਚ ਜ਼ਰੂਰ ਰੇਂਦੀ ਐ ਹੈ ਕਿ ਹਾਂ ਕਿਸੇ ਦਾ ਤਜਰਬਾ ਹੈਗਾ ਐ ਤੁਸੀਂ ਏਕ ਕਿਤਾਬ ਪੜ੍ਹੋ ਜਾਂ ਦੋ ਪੜ੍ਹੋ ਕਿਸੇ ਵੀ ਚੀਜ਼ ਦੇ ਬਾਰੇ ਪੜ੍ਹੋ ਤੇ ਤੁਆਨੂੰ ਨੌਲੇਜ ਮਿਲਦੀ ਹੈਗੀ ਐ ਜੋ ਵੀ ਕੋਈ ਲਿਖਦਾ ਏ ਕਿਸੇ ਵੀ ਸਬਜੈਕਟ ਤੇ ਲਿਖਦਾ ਐ ਬੰਦਾ ਉਦੀ ਨੌਲੇਜ ਹੁੰਦੀ ਉਦਾ ਪੂਰਾ ਸਾਰ ਹੁੰ ਹਦਾ ਹੈਗਾ ਜ਼ਿੰਦਗੀ ਭਰ ਦਾ ਨਿਚੋੜ ਹੁੰਦਾ ਹੈ ਜੋ ਉਹ ਇੱਕ ਕਿਤਾਬ ਚ ਦੇ ਦਿੰਦਾ ਹੈਗਾ। ਤੇ ਮੇਰੇ ਸਾਬ ਨਾਲ ਕਿਤਾਬ ਪੜ੍ਹਨੀ ਬਹੁਤ ਜ਼ਰੂਰੀ ਹੈਗੀ ਹੈ। ਉੱਥੋਂ ਤੁਹਾਨੂੰ ਬਹੁਤ ਨੌਲੇਜ ਮਿਲਦੀ ਹੈਗੀ ਹੈ ਨਾਲੇ ਆਉਣ ਵਾਲੇ ਟਾਈਮ ਚ ਮੈਂ ਕਹਿੰਦੀ ਹੈਗੀਆਂ ਬੱਚਿਆਂ ਨੂੰ ਵੀ ਬਹੁਤ ਸਪੋਰਟ ਮਿਲਦਾ ਹੈਗਾ ਹੈ ਇੱਕ ਆਦਤ ਹੁੰਦੀ ਹੈ। ਤੇ ਬੱਚਾ ਪੜ੍ਹਦਾ ਜ਼ਰੂਰ ਹੈਗਾ ਹੈ ਰ ਪੜ੍ਹਨ ਨਾਲ ਇਹ ਹੁੰਦਾ ਉਹਨਾਂ ਦਾ ਆਪਣਾ ਮਾਇੰਡ ਵੀ ਸ਼ਾਰਪ ਹੁੰਦਾ ਹੈਗਾ ਹੈ ਤੇ ਉਹ ਉਹਨਾਂ ਦਾ ਫੋਕਸ ਪੜ੍ਹਾਈ ਦੇ ਉੱਪਰ ਵੀ ਬਹੁਤ ਅੱਛਾ ਹੁੰਦਾ ਹੈਗਾ ਹੈ ਇੰਟਰਸਟ ਲੈ ਕੇ ਬੱਚਾ ਪੜ੍ਹਦਾ ਹੈਗਾ ਨਹੀਂ ਤੇ ਜਿਹਨੂੰ ਇੰਟਰਸਟ ਨਹੀਂ ਹੁੰਦਾ ਤੇ ਫਿਰ ਉਹ ਤੇ ਆਪਣੀ ਜਿਹੜੀ ਬੁਕਸ ਨੋਲੇਜ ਹੈਗੀ ਆ ਉਹਨੂੰ ਉੱਥੇ ਤੱਕ ਰੱਖਦਾ ਹੈਗਾ ਹੈ। ਇੱਕ ਹੁੰਦਾ ਨਾ ਕਿ ਅਹ ਬੁੱਕ ਜੋ ਵੀ ਪੜ੍ਹ ਰਹੇ ਹੋਏ ਆਪ ਸਿਲੇਬਸ ਦੀ ਹੋਏ ਜਾਂ ਕੁਛ ਵੀ ਹੋਏ ਜਿਹਨੂੰ ਇੰਟਰਸਟ ਹੁੰਦਾ ਹੈ ਨਾ ਉਹ ਬਿਲਕੁਲ ਉਤੇ ਨਿਚੋੜ ਤੱਕ ਪਹੁੰਚਦਾ ਹੈਗਾ ਹੈ ਕਿ ਹਾਂਜੀ ਹੁਣ ਇਸ ਤੋਂ ਬਾਅਦ ਕੀ ਹੈਗਾ। ਏਸ ਤੋਂ ਬਾਅਦ ਕੀ ਐ? ਹੋਰ ਕੀ ਹੈਗਾ ਮੈਨੂੰ ਏ ਜਾਨਨਾ ਹੈਗਾ ਮੈਨੂੰ ਹੋਰ ਜ਼ਿਆਦਾ ਤੋਂ ਜ਼ਾਦਾ ਆ ਸਕੇ
ਹਾਂਜੀ ਬਿਲਕੁਲ ਮੈਂ ਆਪ ਤੁਆਡੀ ਗੱਲ ਨਾਲ ਬੋਤ ਸੇਹਮਤ ਆਂ ਬੋਤ ਬੋਤ ਮਤਲਬ ਪੂਰਾ ਬੱਚੇ ਜਿਤਨਾ ਡੀਪ ਅ ਜਿਤਨਾ ਬੱਚੇ ਅ ਨੇ ਜੜ੍ਹਾਂ ਤੱਕ ਜਾਨਗੇ ਪੜ੍ਹਾਈ 'ਤੇ ਐਜੂ ਕੇਸ਼ਨ ਤੇ ਉਤਨਾ ਉਨਾਂ ਦਾ ਹੋਰ ਅੱਗੇ ਉਨਾਂ ਨੂੰ ਹੋਰ ਸ਼ੌਕ ਆਂਦਾ ਵੇ ਆਪਣਾ ਇੱਦਰ ਉੱਦਰ ਧਿਆਨ ਦੇਣ ਨਾਲੋਂ ਪੜ੍ਹਾਈਆਂ ਵਿੱਚ ਲੱਗਨਗੇ ਉਨਾਂ ਦਾ ਜੋ ਆਪਨਾ ਬੋਤ-ਬੋਤ ਅੱਗੇ ਕੰਮ ਆਂਦੀ ਐ ਪੜ੍ਹਾਈ ਮਤਲਬ ਇਸ ਤਰ੍ਹਾਂ ਵੇ ਕੇ ਜ਼ਰੂਰੀ ਐ ਹੈਈ ਐ ਹੂਨ ਤੇ ਆਪਣਾ ਤੁਸੀਂ ਜੋ ਬੋਲਯਾ ਵੇ ਕੇ ਜੋ ਸਾਡੇ ਵੱਡ ਵੱਡੇਰਆਂ ਨੇ ਅਹ ਆਪਣੇ ਡੀ ਉਹ ਕੀਤੇ ਨੇ ਸਾਰ ਲਿਖੇ ਨੇ ਪੂਰੇ
ਹਾਂਜੀ
ਤੀ ਉਨਾਂ ਦੇ ਇੱਕਦਮ ਰੂ ਅ ਅ ਜੜ੍ਹਾਂ ਤੱਕ ਜਾਂਨੇ ਆ ਜਿੱਦੇ ਤ ਜਾਂਨੇ ਆ ਉਨਾਂ ਦੇ ਪਤਾ ਲੱਗਦੀ ਐ ਸਾਨੂੰ ਕੇ ਮਤਲਬ ਕੀ ਪਿੱਛੇ ਹੋਇਆ ਵੇ ਪਿੱਛੇ ਕਿਤਨੇ ਸਾਲਾਂ ਤੋਂ ਹਜ਼ਾਰਾਂ ਸਾਲਾਂ ਤੋਂ ਕੀ ਕੁੱਝ ਸਾਡੇ ਨਾਲ ਸਾਡੇ ਪੂਰਵਜਾਂ ਨਾਲ ਹੋਇਆ ਵੇ। ਤੇ ਅੱਗੇ ਬ ਸਿੱਖ ਨੂੰ ਮਿਲਦਾ ਵੇ ਅੱਗੇ ਸਿਖਾਉਣ ਨੂੰ ਮਿਲਦਾ ਅਸੀਂ ਆਪਣੇ ਬੱਚਿਆਂ ਨਾਲ ਅ ਸਪਾਏ ਵੀ ਕਰ ਸਗਨੇ ਆਂ ਆਪਣਾ ਵਕਤ ਦੇ ਕੇ ਜੋ ਅਸੀਂ ਫਰੀ ਬੈਠੇ ਹੋਂਨੇ ਆਂ ਜਦੋਂ ਅਸੀਂ ਆਪਣਾ ਬੱਚਿਆਂ ਨੂੰ ਏ ਸਬ ਕਿ ਬੱਚੇ ਤੂੰ ਏ ਵਾਲਾ ਸਬਜੈਕਟ ਤੂੰ ਕਰ ਏ ਵਾਲਾ ਏਜੂ ਤੂਇਸ਼ਨ ਤੇ ਲੈ ਤੂੰ ਹੋਨ ਤੂੰ ਸਾਇੰਸ 'ਚ ਤੈਨੂੰ ਲੈਣਾ ਐ ਟੈਕਨੋਲੋਜੀ 'ਤੇ ਲੈਣਾ ਵੇ ਉਦੇ ਵਿੱਚ ਤੇ ਹਿਸਟਰੀ ਵੀ ਬੋਤ-ਬੋਤ ਹਿਸਟਰੀ ਤੇ ਕਿ ਤਨੀ ਪਿੱਛੇ ਜਾਂਦੀ ਐ ਪਿੱਛੇ ਹਜ਼ਾਰਾਂ ਸਾਲ ਤੱਕ ਜਾਂਦੀ ਐ ਤੇ
ਇਹ ਗੱਲ ਤੇ ਹੈਗੀ ਨਾਲ ਦੇ ਨਾਲ ਬਚੇ ਏ ਹੁੰਦਾ ਏਜੂਕੇਸ਼ਨ ਦਾ ਬਿਨਾਂ ਤਾਂ ਦੇਖੋ ਅ ਲਾਈਫ ਕਿਤੇ ਕੁਛ ਹੈ ਹੀ ਨਹੀਂ। ਅੱਜ ਕੱਲ੍ਹ ਜਿਹੜੀ ਕਿਥੇ ਕੀਤੇ ਪੀਡ ਤੇ ਚਲੇ ਜਾਉ। ਤੁਹਾਨੂੰ ਸਭ ਤੋਂ ਪਹਿਲਾਂ ਇਹੀ ਪੁੱਛਿਆ ਜਾਂਦਾ ਤੁਹਾਡੀ ਕੁਆਲੀਫਿਕੇਸ਼ਨ ਕੀ ਹੈਗੀ ਹੈ। ਤੁਹਾਡੇ ਕੋਲ ਕਿਤੇ ਨੇ ਅਹ ਹੈਗੇ ਨੇ ਡਿਪਲੋਮਾ ਡਿਗਰੀ ਤੁਹਾਡੇ ਕੋਲ ਕੀ ਕੀ ਹੈ ਤੁਸੀਂ ਹੋਰ ਕੀ ਕੀ ਕੀਤਾ ਹੈਗਾ ਤੇ ਇਹ ਬਹੁਤ ਸਾਰੀ ਚੀਜ਼ਾਂ ਅਹ ਐਡ ਹੋ ਜਾਂਦੀਆਂ ਹੈਗੀਆਂ ਨੇ ਅੱਜ ਕੱਲ ਬੱਚੇ ਪੜ੍ਹਾਈ ਤੇ ਹੀ ਜ਼ਿਆਦਾ ਜੋਰ ਦੇ ਨੇ ਕਿਉਂਕਿ ਅਗੇ ਆਉਣ ਵਾਲੇ ਟੈਮ ਚ ਜੋਬਸ ਵੀ ਉਸੇ ਤਰੀਕੇ ਨਾਲ ਹੁੰਦੀਆਂ ਨੇ ਪ੍ਰੋਫੈਸ਼ਨਲ ਜੋਬ ਤੁਸੀਂ ਕਰੋਗੇ ਫੇਰ ਉਹਦੇ ਵੈਸੇ ਆਪਣਾ ਤੁਹਾਨੂੰ ਪੜ੍ਹਨਾ ਈ ਪੜ੍ਹਨਾ ਏ ਨਾਲੇ ਕਰੀਅਰ ਵਿਚ ਕੇੜੀ ਫੀਲਡ ਚ ਬਨਾਨਾ ਇਹ ਵੀ ਬਹੁਤ ਜ਼ਰੂਰੀ ਹੈ ਔਰ ਬਿਨਾਂ ਪੜ੍ਹੇ ਤੇ ਤੁਸੀਂ ਕਰ ਹੀ ਨਹੀਂ ਸਕਦੇ ਹੈਗੇ ਉ ਪੜ ਕੇ ਹੀ ਤੁਸੀਂ ਆਪਣਾ ਕਰੀਅਰ ਬਣਾ ਸਕਦੇ ਹੈਗੇ ਓ। ਹੈਗਾ ਮੈਨੂੰ ਤੇ ਜੋ ਅੱਜ ਕੱਲ ਦਾ ਮਾਹੌਲ ਦਿਖਦਾ ਪਿਆ ਉ ਇਸ ਤਰੀਕੇ ਦਾ ਹੀ ਹੈਗਾ ਏ ਇਹ ਬਿਨਾਂ ਪੜ੍ਹਾਈ ਦੇ ਕੁਛ ਨਈ ਹੇ।
ਹਾਂ ਜਿਵੇੰ ਅਜ ਕਲ ਹੂੰ ਹਾਂ ਜਿਵੇਂ ਹੁਨ ਇਤਨਾ ਕੰਪੀਟੀਸ਼ਨ ਆ ਗਿਆ ਵੇ ਤੇ ਬੱਚਾ ਜਿਤਨਾ ਟੈਲੈਂਟੇਡ ਹੋਏਗਾ ਅਸੀਂ ਆਪਣੇ ਨੂੰ ਬੱਚੇ ਨੂੰ ਕਿੱਦਰ ਤੱਕ ਅਸੀਂ ਪਾ ਸਕਦੇ ਹਾਂ ਕਿੱਥੇ ਤੱਕ ਵਧਾ ਸਕਦੇ ਹਾਂ ਸਾਡੇ ਹੱਥ ਹੈ ਅਸੀਂ। ਜਿੰਨਾ ਪੜ੍ਹਿਆ ਅੱਗੇ ਬੱਚਿਆਂ ਨੂੰ ਵੀ ਬੋਲਿਆ ਕਿ ਬਈ ਤੂੰ ਇੱਧਰ ਉਧਰ ਜਿਹੜਾ ਤੂੰ ਸ਼ਾਮੀ ਘੁੰਮਣਾ ਇੱਧਰ ਜਾਣਾ ਉੱਧਰ ਜਾਣਾ ਆਪਣਾ ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਯੰਗ ਜਨਰੇਸ਼ਨ ਏ ਉਹ ਤੂੰ ਸ਼ਾਮੀ ਆ ਕੇ ਤੂੰ ਚਾਰ ਬੱਚਿਆਂ ਨਾਲ ਬੈਠ ਕੇ ਇਕੱਠੇ ਡਿਸਕਸ਼ਨ ਕਰ ਆਪਣਾ ਸ਼ੇਅਰ ਕਰ ਜਿਹਦੇ ਵਿੱਚ ਤੈਨੂੰ ਸ਼ੌਂਕ ਏ ਤੂੰ ਅਗਰ ਤੂੰ ਮੈਥਸ ਵਿੱਚ ਜੋ ਹੁਸ਼ਿਆਰ ਏ ਤੇ ਅਗਲੇ ਬੰਦੇ ਨੂੰ ਤੂੰ ਨਾਲ ਚਾਰ ਜਣੇ ਤੁਸੀਂ ਮੈਚ ਵਿੱਚ ਆਪਸ ਦੇ ਤੁਸੀਂ ਪ੍ਰੈਕਟਿਸ ਕਰੋ ਤਾਂ ਕਿ ਅੱਗੇ ਤੁਹਾਨੂੰ ਅੱਗੇ ਇੰਜੀਨੀਅਰਿੰਗ ਲਾਈਫ ਫੀਲਡ ਵਿੱਚ ਵੀ ਜਾ ਸਕਦੇ ਹੋ ਤੁਸੀਂ ਇਸ ਤਰ੍ਹਾਂ ਜੋ ਬਚਪਨ ਤੋਂ ਬੱਚਾ ਕਰਦਾ ਹੋਵੇ ਉਹੀ ਅੱਗੇ ਉਸਨੂੰ ਫੀਲਡ ਮਿਲਦੀ ਹੈ ਬਸ ਤੇ ਜੋ ਏਦਾ ਜਿਹੜੇ ਬੱਚਿਆਂ ਨੂੰ ਐਜੂਕੇਸ਼ਨ ਵਿੱਚ ਖਾਲੀ ਇਹ ਨਹੀਂ ਕਿ ਪ ਪੜ੍ਹਾਈ ਹੁੰਦੀ ਹੈ ਐਜੂਕੇਸ਼ਨ ਬਹੁਤ ਤਰ੍ਹਾਂ ਦੀ ਹੋ ਗਈ ਹੈ ਅੱਜ ਕੱਲ੍ਹ ਇਹ ਜਿਹੜੀ ਅੱਜ ਕੱਲ੍ਹ ਐਨੀਮੇਸ਼ਨ ਆਉਂਦੀ ਪਈ ਹੈ ਜੋ ਕਿ ਬੱਚੇ ਨੂੰ ਪੜ੍ਹਾਈ ਦੀ ਵੀ ਲੋੜ ਨਹੀਂ ਹੈ ਡਿਜ਼ਾਇਨਿੰਗ ਆ ਗਈ ਹੈ ਬਹੁਤ
ਫੀਲਡ ਤੇ ਅੱਜ ਕੱਲ ਬਹੁਤ ਆ ਗਈਆਂ ਹੈਗੀਆਂ ਨੇ ਬਸ ਇਹ ਹੈਗਾ ਕਿ ਤੁਹਾਡੇ ਕੋਲ ਇੱਕ ਬੇਸਿਕ ਨੋਲੇਜ ਹੋਣੀ ਬਹੁਤ ਜ਼ਰੂਰੀ ਹੈਗੀ ਹੈ ਕਿਸੀ ਵੀ ਫੀਲਡ 'ਚ ਜਾਨਾ ਤੇ ਉਹਦੀ ਬੇਸਿਕ ਨੌਲੇਜ ਤੁਹਾਨੂੰ ਹੋਣੀ ਬਹੁਤ ਜ਼ਰੂਰੀ ਹੈਗੀ ਐ ਤੁਸੀਂ ਐਵੇਂ ਕਿਸੇ ਵੀ ਫੀਡ ਚ ਪਹਿਲੇ ਹੋ ਜਾਂਦਾ ਸੀਗਾ ਨਾ ਕਿ ਚੀਜ਼ ਟਰਾਈ ਕੀਤੀ ਨਹੀਂ ਹੋ ਗਿਆ ਦੂਜੀ ਚੀਜ਼ ਟ੍ਰਈ ਕਰ ਲੈਣੇ ਪਰ ਨਹੀਂ ਅੱਜ, ਗੱਲ ਤੇ ਹੁੰਦਾ ਹੈਗਾ ਕਿ ਤੁਸੀਂ ਸ਼ੁਰੂ ਤੋਂ ਹੀ ਆਪਣੀ ਜਿਹੜੀ ਲਾਈਨ ਚੂਜ ਕਰਨੀ ਤੁਸੀਂ ਉਸੇ ਤੇ ਫੋਕਸ ਕਰੋ ਤੁਸੀਂ ਆਪਣਾ ਏਧਰ ਉਧਰ ਟਾਈਮ ਨਾ ਵੇਸਟ ਕਰੋ ਏਦੇ ਤੇ ਤੁਸੀਂ ਬੈਸਟ ਕਰ ਸਕਦੇ ਹੋ ਤੁਸੀਂ ਉਹੀ ਬੈਸਟ ਪੜ੍ਹੋ ਤੇ ਪੜ੍ਹਨ ਦੇ ਨਾਲ ਇਹ ਥੋੜ੍ਹਾ ਜਾ ਹੋ ਜਾਂਦਾ। ਬੱਚੇ ਨੂੰ ਆਪਣਾ ਫੋਕਸ ਮਿਲ ਜਾਂਦਾ ਹੈਗਾ ਕਿ ਹਾਂ ਮੈਨੂੰ ਆਪਣਾ ਫਿਊਚਰ ਇਹਦੇ ਚ ਡਿਵਲਪ ਕਰਨਾ ਹੈਗਾ।
ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਔਰ ਅਸੀਂ ਵੀ ਘਰ ਵੀ ਇੱਕਦਮ ਅੱਛਾ ਅੱਛਾ ਤੇ ਘਰ ਵੀ ਅਸੀਂ ਘਰ ਜਿਹੜੀ ਸਾਡੀ ਲਾਈਫ ਵੀ ਇੱਕਦਮ ਸ਼ਾਂਤੀ ਨਾਲ ਚੱਲਦੀ ਏ। ਬੱਚੇ ਜਿਹੜਾ ਹਾਂ
ਐਜੂਕੇਟਡ ਪਰਸਨ ਦਾ ਨਾ ਦੂਰੋਂ ਹੀ ਪਤਾ ਚੱਲਦਾ ਹੈਗਾ ਵੈਲ ਮੈਨਰਡ ਸਭ ਕੁਛ ਬੰਦਾ ਦੂਰੋਂ ਹੀ ਪਰਸਨੈਲਿਟੀ ਉਹਦੀ ਪਤਾ ਚੱਲ ਜਾਂਦੀ ਹੈਗੀ ਐ।
ਹਾਂਜੀ ਬਰਾਬਰ ਬਿਲਕੁਲ।
ਦਾ ਰਹਿੰਦਾ ਹੈਗਾ।
ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪੂਰੀ ਪਰਸਨੈਲਿਟੀ ਉਹਦੇ ਵਿੱਚ ਹੀ। ਸਾਡੀ ਸ਼ੇਪ ਬਣਦੀ ਐ ਪੜ੍ਹਾਈਆਂ ਵਿੱਚੋਂ ਹੀ ਆਉਂਦਾ ਵੈ। ਬਹੁਤ ਅੱਛੀ ਗੱਲ ਐ ਤੁਸੀਂ ਜੋ ਪੜ੍ਹਾਈ ਕਰਦੇ ਹੋ ਨੋਟਬੁੱਕ ਲੈ ਕੇ ਪੜ੍ਹਦੇ ਹੋ।
ਹਾਂਜੀ।
ਸਵੇਰੇ ਟਾਈਮ ਮੈਂ ਵੀ ਕਰਨੀ ਹੁੰਨੀ ਆ ਥੋੜਾ ਕਦੀ ਕਦੀ ਇੱਧਰ ਜੇ ਫੋਨਾਂ ਵੱਲ ਵੇਖਣੀ ਆ ਤੇ ਮੈਂ ਵੀ ਹੁਣ ਬੁੱਕਸ ਦਾ ਪੁਰਾਣੀ ਕਲੈਕਸ਼ਨ ਕੱਢਾਂਗੀ।
ਹਾਂਜੀ, ਹਾਂਜੀ ਚੰਗਾ। ਮੈਂ ਨਾ ਗੈਸਟ ਆ ਗਏ ਨੇ ਥੋੜਾ ਤੇ ਮੈਂ ਜਰਾ ਉਹਨਾਂ ਨੂੰ ਅਟੈਂਡ ਕਰ ਲਾਂ। ਮੈਂ ਫ੍ਰੀ ਹੋ ਕੇ ਫੇਰ ਤੁਹਾਡੇ ਨਾਲ ਗੱਲ ਕਰਾਂਗੀ ਠੀਕ ਐ ਓਕੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਾਏ ਬਾਏ।